ਹੈਲੋ।
ਹੈਲੋ।
ਹ
ਹੈਲੋੋ, ਹਾਂਜੀ ਸਤਿ ਸ਼੍ਰੀ ਅਕਾਲ।
ਆਵਾਜ਼ ਆ ਰਹੀ ਹੈ ਮੇਰੀ।
ਹਾਂਜੀ ਆ ਰਹੀ ਹੈ, ਤੁਸੀਂ ਬੋਲੋ।
ਹੈਲੋ, ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਚਾਲ।
ਵਧੀਆ ਜੀ, ਤੁਸੀਂ ਸੁਣਾਓ।
ਬਸ ਕੋਈ ਨੀ ਰੋਜ਼ਮਰਰਾ ਦੇ, ਘਰ ਦੇ ਕੰਮ ਉਹੀਓ ਲੱਗੇ ਹੋਏ ਆ। ਬਸ ਕਦੀ ਬੱਚਿਆਂ ਨੂੰ ਪੜਾ, ਬੱਚਿਆਂ ਨੂੰ ਬੱਚਿਆਂ ਦੇ ਕੰਗੀ ਵਾਹ। ਬੱਸ ਓਹੀ ਰੋਜ ਕੰਮ ਚਲਿਆ ਰਹਿੰਦਾ।
ਸਹੀ ਗੱਲ ਹੈ।
ਸਕੂਲ ਦਾ ਹੋਮਵਰਕ ਨਿਆਣਿਆਂ ਨੂੰ ਮਿਲਿਆ ਹੋਇਆ। ਅਸੀਂ ਉਹ ਕਰਾਉਂਦੇ ਹਾਂ।
ਅੱ
ਸਕੂਲ ਦਾ ਹੋਮਵਰਕ ਉਹਨਾਂ ਨੂੰ ਨੀ, ਸਾਨੂੰ ਆਪ ਨੂੰ ਮਿਲਿਆ ਹੋਇਆ।
ਬਿਲਕੁਲ, ਬਿਲਕੁਲ ਸਹੀ ਕਹਿ ਰਹੇ ਹੋ।
ਬਸ ਯਾਦ ਆਉਂਦੇ ਨੇ ਆਪਣੇ ਦਿਨ। ਜਦੋਂ ਅਸੀਂ ਇੱਕ ਦੀ ਅਸੀਂ ਆਪ ਨਿੱਕੇ ਨਿੱਕੇ ਬੱਚੇ ਹੁੰਦੇ ਸੀ, ਸਕੂਲ ਜਾਂਦੇ ਸੀ, ਪੜਦੇ ਸੀ।
ਹਾਂਜੀ ਹਾਂਜੀ।
ਜਾ ਕੇ ਖੇਡਦੇ ਸੀ, ਪਾਰਕ ਵਿੱਚ ਜਾ ਕੇ।
ਸਹੀ ਗੱਲ ਹੈ।
ਬਸ, ਉਹ ਦਿਨ ਮਤਲਬ ਗੁਜ਼ਰ ਚੁੱਕੇ ਨੇ, ਮਿਸ ਹੋ ਚੁੱਕੇ ਨੇ।
ਹਾਂਜੀ, ਉਹ ਨਹੀਂ ਦੁਬਾਰਾ ਵਾਪਿਸ ਆ ਸਕਦੇ।
ਨਾ ਨਾ। ਜਿਹੜਾ ਸਮਾਂ ਇੱਕ ਵਾਰ ਬੀਤ ਗਿਆ, ਉਹ ਬੀਤ ਗਿਆ ਉਹ ਦੁਬਾਰਾ ਵਾਪਸ ਨਹੀਂ ਆਉਣ ਵਾਲਾ।
ਬਿਲਕੁਲ ਸਹੀ ਕਹਿ ਰਹੇ ਹੋ।
ਇਸ ਕਰਕੇ, ਜਿੰਨਾ ਜੀਅ ਸਕਦੇ ਹੋ ਓਨਾ ਜੀਓ।
ਬਿਲਕੁਲ। ਸਾਡੇ ਟਾਈਮ ਤੇ ਤੇ ਪਾਰਕ ਹੁੰਦੀ ਸੀ ਹੁਣ ਤੇ ਪਾਰਕ ਟਰੇਂਡ ਹੀ ਬਹੁਤ ਘੱਟ ਹੋ ਗਿਆ। ਕੋਈ ਨਹੀਂ ਜਾਂਦਾ ਪਾਰਕ ਚ
ਹਾਂ, ਬਈ ਦੇਖੋ ਅੱਜ ਕੱਲ ਜੋ ਬੱਚੇ ਗੇਮ ਪਾਰਕ ਖੇਡਦੇ ਸੀ ਉਹੀ ਮੋਬਾਇਲਾਂ ਚ ਆ ਗਏ ਨੇ
ਬਿਲਕੁਲ ਸਹੀ।
ਹਮ, ਜਿਹੜੇ ਬੱਚੇ ਲੂਡੋ ਖੇਡਦੇ ਸੀ! ਉਹ ਅਜ ਕਲ ਤੇ ਫੋਨ 'ਚ ਖੇਡਦੇ ਨੇ ਅਲੱਗ ਅਲੱਗ ਤਰੀਕੇ ਦੇ ਜੋ ਗੇਮਸ ਖੇਡਦੇ ਸੀ, ਉਹ ਸਭ ਮੋਬਾਇਲ ਚ ਆ ਚੁੱਕੇ ਨੇ।
ਹਮ ਬਿਲਕੁਲ
ਮਤਲਬ ਜੋ ਸਾਡਾ ਨਾਈਨਟੀਜ਼ ਦਾ ਸੀ ਟਾਈਮ, ਉਹ ਮੁੜ ਕੇ ਵਾਪਸ ਕੋਈ ਨੀ ਆਉਣ ਲੱਗਾ
ਨਾ ਜੀ ਨਾ-
ਉਹ ਬੱਸ ਆਈ ਆ, ਬਸ ਬੱਚੇ ਸਾਡੇ ਖੇਡਦੇ ਨੇ ਤੇ, ਸਾਨੂੰ ਆਪਣਾ ਬਚਪਨ ਯਾਦ ਆਉਂਦਾ ਬੀ ਅਸੀਂ ਵੀ ਕਦੀ ਪਾਰਕ ਜਾ ਕੇ ਖੇਡਿਆ ਕਰਦੇ ਸੀ। ਸਕੂਲ ਵਿੱਚ ਗੇਮ ਹੁੰਦੇ ਸੀ। ਸਕੂਲੇ ਗੇਮਸ ਪਾਰਟ ਲੈਂਦੇ ਸੀ ਖੋ ਖੋ ਖੇਡਣਾ, ਹੋਰ ਕਦੇ ਕ੍ਰਿਕਟ ਖੇਡ ਲਿਆ। ਕਦੀ ਕੈਰਮ ਬੋਰਡਦਾ ਗੇਮ, ਕਦੀ ਚੈੱਸ, ਕਦੀ ਫੁਟਬੋਲ, ਕਦੀ ਬਾਸਕਿਟਬੋਲ।
ਸਹੀ ਗੱਲ ਏ। ਅਸੀ ਤੇ ਖੋ ਖੋ ਬੜੀ ਖੇਲੀ ਏ ਗਰਾਊਂਡ ਇਚ,
ਹਮ। ਸਾਡੇ ਸਾਡੇ ਸਕੂਲ ਚ ਨਾ ਟੂਰਨਾਮੈਂਟ ਹੁੰਦਾ ਸੀ ਜਿਵੇਂ ਕ੍ਰਿਕਟ ਦਾ ਹੋ ਗਿਆ ਕ੍ਰਿਕਟਬਾਲ ਦਾ ਜਾਂ ਫੁੱਟਬਾਲ ਦਾ ਤੇ ਜਿੰਨੇ ਵੀ ਸਕੂਲ ਨੇ, ਸਾਡੇ ਸਾਡੇ ਉਹ ਏਰੀਏ ਦੇ ਉਹ ਸਾਰੇ ਸਕੂਲ ਉੱਥੇ ਆ ਕੇ, ਕਦੇ ਕੰਪੀਟੀਸ਼ਨ ਹੁੰਦਾ ਸੀ ਉਹਨਾਂ ਵਿੱਚ।
ਸਹੀ ਗੱਲ ਹੈ।
ਤੇ ਅੱਜ, ਅੱਜ-ਕੱਲ੍ਹ ਵੀ ਹੁੰਦਾ ਬਟ ਜੋ ਉਹ ਸਮਾਂ ਜੋ ਸਾਡਾ ਸੀ, ਉਹ ਮੁੜ ਕੇ ਨਹੀਂ ਆਉਂਦਾ। ਅਸੀਂ ਜਾਦੇ ਸਾਰੇ ਅਸੀਂ ਪਾਰਕ ਚ ਇਕੱਠੇ ਹੋ ਜਾਣਾ ਸਾਰੇ ਸਹੇਲੀਆਂ ਨੇ, ਜਿੰਨੇ ਵੀ ਚੱਲ ਮੁੰਡੇ ਭਾਵੇਂ ਕੁੜੀਆਂ ਪਰ ਇਕੱਠੇ ਹੋ ਕੇ ਅਸੀਂ ਫਿਰ ਸਾਰੇ ਗੇਮ ਖੇਡਣੇ, ਖੋ ਖੋ ਖੇਡਣੀ ਤੇ ਫੇਕ ਇੱਕ ਗੇਮ ਹੁੰਦਾ ਸੀ ਅ ਕੋ ਕੌਣ ਸਾ ਕਲਰ ਕਿਹੜਾ ਕਲਰ। ਤੁਹਾਨੂੰ ਕਿਹੜਾ ਕਲਰ ਚਾਹੀਦਾ ਹੈ ਕੁਛ ਐਸ ਤਰ੍ਹਾ ਐਸ ਤਰ੍ਹਾ ਗੇਮ ਹੁੰਦਾ ਸੀ, ਅਸੀਂ ਉਹ ਖੇਡਣਾ ਉਹ ਸੁਹਬਾ ਵੀ ਖੇਡਣਾ, ਤੇ ਚੁਪਣ ਛੁਪਾਈ ਖੇਡਣਾ, ਪਰਚਿਆ ਬਣਾ ਕੇ ਖੇਲਨਾ ਚੋਰ ਸਿਪਾਹੀ
ਬਿਲਕੁਲ ਸਹੀ ਗੱਲ ਹੈ।
ਇੱਕ ਗੇਮ ਹੁੰਦਾ ਸੀ ਕਿ ਤੁਸੀਂ ਇੱਕ ਪੇਜ ਤੇ ਸ਼ਹਿਰ ਦਾ ਨਾਂ ਲਿਖਣਾ ਹੈ, ਕੋਈ ਇੱਕ ਜੋ ਜੀਵਿਤ ਵਸਤੂਆਂ ਦਾ ਨਾਂ ਲਿਖਣਾ ਹੈ। ਤੇ ਦੋ ਤਿੰਨ ਚੀਜਾ ਹੋਰ ਲਿਖਣੀਆਂ ਨੇ,
ਬੋਤ ਗੇਮਾਂ ਸੀ ਜੀ ਪਹਿਲੇ, ਹੁਣ ਤੇ ਬਿਲਕੁਲ ਗੇਮਸ ਰਹੀਆਂ ਈ ਨਈ। ਸਭ ਇੰਡੋਰ ਹੀ ਬੈਠੇ ਰਹਿੰਦੇ ਨੇ। ਘਰ ਦੇ ਅੰਦਰ ਹੀ ਟੀਵੀ ਹੋ ਗਿਆ, ਲੈਪਟੋਪ ਹੋ ਗਿਆ, ਕੰਪਿਊਟਰ ਹੋ ਗਿਆ, ਫੋਨ ਹੋਗੇ। ਕੋਈ ਗੇਮ ਨੀ ਖੇਲਦਾ ਬੱਚੇਆਂ ਨੂੰ ਆਦਤ ਈ ਨੀ ਰਹੀ ਗੇਮ ਕਰਨ ਦੀ, ਆਊਟਿੰਗ ਕਰਨ ਦੀ ਨਾ ਪਹਿਲੇ ਤੇ ਹਰ ਗਲੀ ਹਰ ਬੱਚਾ ਬੈਟਬੋਲ ਖੇਲਦਾ ਰਹਿੰਦਾ ਸੀ।
ਹਾਂ, ਅੱਜ ਬਾਤ ਅੱਜ ਕੱਲ ਬਹੁਤ ਮਤਲਬ ਬਹੁਤ ਨਜ਼ਰ ਨਹੀਂ ਆਉਂਦਾ ਕੁਛ ਵੀ।
ਸਹੀ ਗੱਲ ਹੈ।
ਕਿਉਂਕਿ ਘਰਾਂ ਦੇ ਬਾਹਰ ਬਾਹਰ ਲੰਬੀਆਂ ਲੰਬੀਆਂ ਸੜਕਾਂ ਨੇ, ਸੜਕਾਂ ਤੇ ਕਦੀ ਦੋ ਪਹੀਆ ਵਾਹਨ ਆ ਰਿਹਾ, ਕਦੇ ਚਾਰ ਪਈਆ ਆ ਰਿਹਾ ਸੀ। ਤੇ ਕਦੀ ਕੁਛ ਆ ਰਿਹਾ ਜੀ ਤੇ ਬੱਚੇ ਕਹਿੰਦੇ ਨਾ ਅਸੀਂ ਬਾਹਰ ਜਾਈਏ ਤੇ ਜਾਈਏ ਕਿੱਥੇ।
ਬਿਲਕੁਲ ਸਈ ਗੱਲ ਐ, ਸੇਫਟੀ ਵੀ ਨੀ ਹੈਗੀ ਨਾ ਫੇਰ ਇੱਕ ਬੰਦਾ ਨਾਲ ਚਾਈਦਾ।
ਹਰ ਕਲੋਨੀ ਵਿੱਚ ਪਾਰਕ ਬਣ ਨੀ ਸਕਦਾ।
ਬਿਲਕੁਲ -ਬਿਲਕੁਲ।
ਜੇ ਪਾਰਕ ਹੈਗੇ ਵੀ ਨੀ ਤੇ ਓ ਦੂਰ-ਦੂਰ ਨੇ ਤੇ ਫੇਰ ਓਨੂੰ ਲੈ ਕੇ ਕੌਣ ਜਾਏ। ਜੋ ਜਨਾਨੀਆਂ ਨੇ ਓ ਘਰ ਦੇ ਕੰਮਾਂ ਚ ਬਿਜੀ ਜੇੜੇ ਬੰਦੇ ਨੇ ਓ ਵਿਚਾਰੇ, ਹਾਂ
ਕੋਈ ਕਿਸੇ ਦੇ ਨਾਲ ਵੀ ਨਈ ਭੇਜ ਸਕਦਾ ਪੈਲੇ ਤਾਂ ਏ ਹੁੰਦਾ ਸੀ ਇੱਕ ਗਲੀ ਦੀ ਇੱਕ ਆਂਟੀ ਜਾ ਰਈ ਏ ਪੂਰੇ ਮਲੇ ਦੇ ਬੱਚੇ ਨਾਲ ਚਲੇ ਨੇ। ਕੋਈ ਟੈਸ਼ਨ ਨਈ ਸੀ ਪਰ ਹੁਣ ਕਿਸੇ ਨੂੰ ਕਿਸੇ ਤੇ ਟਰਸਟ ਨਈ ਰੇਆ ਹਨਾ।
ਬਿਲਕੁਲ ਜੀ ਬਿਲਕੁਲ।
ਕਿਉਂਕਿ ਬੰਦੇ ਬੰਦੇ ਤੁਆਨੂੰ ਪਤਾ ਓਨਾਂ ਨੇ ਜੀਵਿਕਾ ਕਮਾਣੀ ਏ ਓਨਾ ਨੇ ਪੈਸੇ ਕਮਾ ਕੇ ਲੈ ਕੇ ਕੈਂਣਾ ਤੁਸੀ ਓ ਕਰ ਚੱਲੇਗਾ, ਮੈਂ ਜੇੜੀ ਜਨਾਨੀ ਏ ਓਨੂੰ ਘਰ ਦੇ ਘਰ ਦੇ ਕੰਮ ਨੇ ਸਫਾਈਆਂ, ਰੋਟੀ, ਪਾਣੀ।
ਆਹੋ ਨਈ ਖਾਣਾ ਪੀਣਾ।
ਹਾਂ, ਐ ਤੇ ਗੱਲ ਸੱਚ ਹੈਗੀ ਐ।
ਬਿਲਕੁਲ ਸਈ ਕੈ ਰਏ ਓ।
ਕੋਈ ਤ ਕੋਈ ਹੋਰ ਹੱਲ ਵੀ ਨੀ ਹੈਗਾ ਨਾ।
ਸਈ ਗੱਲ ਏ ਭੈਣ ਜੀ ਬਿਲਕੁਲ ਸਈ ਕੈ ਰਏ ਓ ਤੁਸੀਂ।
ਫੇਰ ਵੀ ਟਾਈਮ ਕੱਢ ਕੇ ਜਾਣਾ ਪੈਂਦਾ ਐ।
ਸਈ ਗੱਲ ਐ ਪਰ ਓ ਵਾਲਾ ਬਚਪਨ ਵਾਪਿਸ ਨਈ ਆ ਸਕਦਾ। ਨਾ ਬਚਪਨ ਦੀ ਓ ਵਾਲੀ ਖੇਡਾਂ ਓ ਵਾਲੀਆਂ ਚੀਜ਼ਾਂ। ਖਾਣ ਨੂੰ ਵੀ ਇੰਨੀਆਂ ਚੀਜ਼ਾਂ ਹੁੰਦੀਆਂ ਸੀ ਬਚਪ ਪਨ ਚ, ਹੁਣ ਤੇ ਏ ਚੀਜ਼ਾਂ ਵੀ ਨੀ ਮਿਲਦੀਆਂ।
ਸਾਡੇ ਸਕੂਲ ਕੀ ਹੁੰਦਾ ਸੀ ਮੰਨ ਲੋ ਜੇ ਅਗਰ ਅਸੀਂ ਲੰਚ ਲੈ ਕੇ ਨਈ ਗਏ ਤੇ, ਬਾਰੋਂ ਠੇਲੀਆਂ ਆ ਜਾਂਦੀਆ ਸੀ ਬੜੀਆਂ ਸਾਰੀਆਂ ਜਿਹਦੇ ਚ ਚਾਟ ਪਕੌੜੀ, ਕੀ ਤੁਸੀਂ ਗੋਲ ਗੱਪੇ ਖਾਓ, ਚਾਏ ਤੁਸੀਂ ਅ ਛੋਲੇ ਕੁਲਚੇ ਖਾਓ। ਤੇ ਓ ਸਾਰੀਆਂ ਨ ਹਾਈਜੀਨਿਕ ਸਨ ਐਸੀ ਗੱਲ ਨੀ ਕਿ ਗਂ ਕੋਈ ਹਾਈਜੀਨਿਕ ਨਈ ਹੁੰਦੇ। ਤੇ ਜਿਹੜਾ ਮੰਨਲਓ ਕੋਈ ਅਗਰ ਪਰੌਠਾ ਨਾ-ਨਾ
ਹੋਣ ਵਾਲੀ ਜਨਰੇਸ਼ਨ ਏ ਨਾ ਬੌ ਸਸਟਿਵ ਏ ਤੁਸੀਂ ਓਨਾਂ ਨੂੰ ਅੱਛੀ ਜਗ੍ਹਾ ਦਾ ਵੀ ਬਾਰ ਦਾ ਖਾਣਾ ਖਿਲਾ ਦੋਗੇ ਤਾਂ ਵੀ ਬਿਮਾਰ ਹੋ ਜਾਂਦੇ ਨੇ।
ਹਾਂ, ਅਸੀਂ ਤਾਂ ਬਾਰ ਦਾ ਖਾਣਾ ਵੀ ਖਾਇਆ ਤੇ ਘਰੋਂ ਪੈਸੇ ਲੈ ਜਾਣੇ ਜਾ ਕੇ ਉਥੇ ਖਾ ਲੈਣੇ। ਕੋਲਜ ਜਾਣਾ ਉੱਥੇ ਕੰਟੀਨ ਤਾਂ ਕੈਂਟੀਨ ਚ ਸਮੋਸਾ ਮਿਲਦਾ ਸੀ ਸਿਰਫ ਪੰਜ ਰੁਪਏ ਚ। ਅੱਜ-ਅੱਜ ਓਏ ਸਮੋਸਾ ਏ ਦੱਸ ਜਾਂ ਪੰਦਰਾਂ ਰੁਪਏ ਦਾ ਹੋਇਆ।
ਬਿਲਕੁਲ ਸਈ ਕੈ ਰਏ ਓ।
ਤੇ ਕਈ ਜਗ੍ਹਾ ਤੇ ਇੱਕ ਸਮੋਸਾ ਵੀ ਰੁਪਏ ਦਾ ਮਿਲਦੈ। ਬੂਲ ਜਾਣਾ, ਹਾਂਜੀ-ਹਾਂਜੀ।
ਓਈ ਦਿੱਕਤ ਏ ਸਾਰੀ।
ਹੂੰ। ਤੇ ਕੋਲਜ ਜਾਣਾ ਔਟੋ ਵਾਲੇ ਨੇ ਸਿਰਫ ਪੰਜ ਰੁਪਏ ਲੈਣੇ। ਤੇ ਥੋੜਾ ਜਾ ਦੂਰ ਤਾਰ ਦੇਣਾ ਕਾਲਜ ਦੇ ਮਤਲਬ ਓਵੀ ਦਿਨ ਦੇਖੇ ਹੋਏ ਨੇ।
ਬਿਲਕੁਲ ਸਈ ਕੈ ਰਏ ਓ।
ਤੇ ਅੱਜ ਅੱਜ ਤੇ ਦਸ ਪੰਦਰਾਂ ਵੀਹ ਰੁਪਏ ਤੋਂ ਪਹਿਲਾਂ ਕੋਈ ਗੱਲ ਨੀ ਕਰਦਾ ਵੀ ਨਾ ਵੀ ਅਸੀਂ ਨੀ ਲੈਂਦੇ ਇੰਨੇ ਘੱਟ ਪੈਸੇ ਤੇ ਓ ਜਮਾਨਾ ਚਲਾ ਗਆ।
ਹੁਣ ਮਹਿੰਗਾਈ ਵੀ ਤੇ ਬਹੁਤ ਹੋ ਗਈ ਐ ਨਾ ਦੱਸ ਵੀਹ ਚ ਤੇ ਆਂਦਾ ਹੀ ਕੁਛ ਨੀ।
ਹਾਂ। ਸਾਡੇ ਓਸ ਟੈਮ ਦੇ ਤੇ ਪੰਜ ਰੁਪੇ ਵੀ ਬੋੜੇ ਸੀ ਹੂੰ। ਕੈਂਟੀਨ ਚ ਸਕੂਲੇ ਕੈਂਟੀਨ ਹੁੰਦੀ ਸੀ, ਕਾਲਜ ਵਿੱਚ ਰੋਟੀ ਖਾ ਲੈਣੀ। ਸਕੂਲ ਚ ਰੇਹੜੀ ਆਂਦੇ ਸੀ ਓਥੇ ਖਾ ਲੈਣਾ। ਕਦੀ ਘਰੋਂ ਲੈ ਆਣਾ। ਜੇ ਮੰਨ ਲਓ ਕੋਈ ਅਗਰ ਬੱਚਾ ਨਹੀਂ ਲੈ ਕੇ ਆਇਆ ਉਹਦੇ ਨੇ ਸ਼ੇਅਰਿੰਗ ਕਰ ਲੈਣੀ। ਲੇਕਿਨ ਅੱਜ ਕੱਲ੍ਹ ਸ਼ੇਅਰਿੰਗ ਵਾਲਾ ਵੀ ਸਿਸਟਮ ਬਹੁਤ ਘੱਟ ਗਿਆ ਕਿਉਂਕਿ ਤਰ੍ਹਾਂ ਤਰ੍ਹਾਂ ਤੇ ਸੁਣਨਾ ਚ ਆ ਰਿਹਾ ਕਿਸੇ ਨੂੰ ਐ ਹੋ ਰਿਹਾ ਕਿਸੇ ਨੂੰ ਓ ਹੋ ਰਿਹਾ ਐ।
ਬਿਲਕੁਲ ਬਿਲਕੁਲ ਸਹੀ ਗੱਲ ਹੈ।
ਬੰਦਾ ਬੈਟਰ ਹੀ ਹੈ ਕਿ ਸ਼ੇਅਰਿੰਗ ਨਾ ਹੀ ਕਰੇ ਤੇ ਆਪਣੇ ਹੀ ਖਾਏ।
ਬਿਲਕੁੱਲ ਸਈ ਗੱਲ ਏ ਨਾਲੇ ਪੇਰੈਂਟਸ ਦਾ ਵੀ ਨਾ ਓ ਨੀ ਰਿਆ ਟਰੱਸਟ ਨੀ ਰਿਆ ਪੇਰੈਂਟਸ ਦਾ।
ਸਭ ਆਪਣੇ ਬੱਚਿਆਂ ਨੂੰ ਹੀ ਉਹ ਸਿਖਾ ਕੇ ਭੇਜਦੇ ਨੇ ਜੀ ਆਪਣਾ ਆਪਣਾ ਹੀ ਖਾਓ ਸ਼ੇਅਰਿੰਗ ਨਾ
ਆਪਣਾ ਆਪਣਾ ਖਾਓ, ਆਪਣਾ ਆਪਣਾ ਸੇਫ ਰਵੋ।
ਤੋਂ ਬਾਅਦ ਵੀ ਲੋਕ ਬੜੇ ਸਮਝਦਾਰ ਹੋ ਗਏ ਨੇ। ਸਭ ਨੂੰ ਡਰ ਲੱਗਦਾ ਸਭ ਆਪਣੀਆਂ-ਆਪਣੀਆਂ ਚੀਜ਼ਾਂ ਤੇ ਬਿਲੀਵ ਕਰਦੇ ਨੇ। ਕੋਈ ਕਿਸੇ ਦੇ ਨਾ ਟਰੱਸਟ ਕਰਦਾ ਤੇ ਨਾ ਬਿਲੀਵ ਕਰਦਾ।
ਹਾਂ ਏ ਤੇ ਗਲ ਫੈਕਟ ਐ। ਹੁੰਦੀ ਤਾਂ ਮੁਸ਼ਕਿਲ ਹੈ ਵੀ ਬਸ ਨਾ ਕਿਸੇ ਤੇ ਵਿਸ਼ਵਾਸ ਕਰ ਸਕਦੇ ਆ। ਨਾ ਕੁੱਛ ਨਾ ਕਿਸੇ ਨਾਲ ਘਲ ਸਕਨੇ ਆ ਬੱਚੇ ਨੂੰ ਏ ਘਰ ਦੇ ਕੰਮ ਨਿਬੇੜੇ ਹੋਰ ਬੱਚਿਆਂ ਦੇ ਨਾ ਚਲੇ ਗਏ।
ਸਈ ਗੱਲ ਐ।
ਕਿਉਂਕਿ ਬਸ ਇਹ ਹੀ ਹੈ ਕਿ ਚਾਹੇ ਸਾਡਾ ਬਚਪਨ ਚਲਾ ਗਿਆ ਲੇਕਿਨ ਅਸੀਂ ਆਪਣਾ ਬਚਪਨ ਫੇਰ ਤੋਂ ਜੀ ਸਕਦੇ ਆ ਆਪਣੇ ਬੱਚਿਆਂ ਦੇ ਵਿੱਚ ਹੀ।
ਓ ਵੀ ਗੱਲ ਠੀਕ ਐ ਪਰ ਓ ਟਾਈਮ ਨੀ ਆਏਗਾ ਵਾਪਸ।
ਨਾ-ਨਾ-ਨਾ ਓ ਟੈਮ ਤੇ ਕਦੇ ਮੁੜ ਕੇ ਵਾਪਿਸ ਨੀ ਆਏਗਾ ਜੇੜੇ ਦਿਨ ਚਲੇ ਗਏ ਓ ਚਲੇ ਗਏ।
ਸਹੀ ਗੱਲ ਹੈ। ਓ ਅੱਛਾ ਟਾਈਮ ਸੀ ਲੋਕਾਂ ਨੂੰ ਵਿਸ਼ਵਾਸ ਸੀ ਇੱਕ ਦੂਸਰੇ ਤੇ।
ਹਾਂ
ਡਰ ਨਹੀਂ ਸੀ ਕੋਈ ਖੌਫ ਨਹੀਂ ਸੀ।
ਬਸ ਬਸ ਇਹ ਹੀ ਹੈ ਕਿ ਜਿਹੜਾ ਸਮਾਂ ਅਸੀਂ ਜੀ ਰਹੇ ਹਾਂ ਅਸੀਂ ਉਹ ਨੂੰ ਉਹਨੂੰ ਸਮੇਂ ਨੂੰ ਸੰਭਾਲ ਕੇ ਰੱਖੀਏ। ਅਸੀਂ ਆਪਣੀ ਜ਼ਿੰਦਗੀ ਦਾ ਹਰ ਸਮਾਂ ਹਰ ਮੂਮੈਂਟ ਨੂੰ ਅਸੀਂ ਇੱਕ ਨਵਾਂ ਰੂਪ ਦਈਏ। ਕਿ ਹਾਂ ਬਈ ਅਸੀਂ ਵੀ ਕੁੱਛ ਅਚੀਵ ਕੀਤਾ ਆਪਣੀ ਲਾਈਫ ਵਿੱਚ। ਅਸੀਂ ਆਪਣਾ ਜੋ ਸਮਾਂ ਹੈ ਉਹ ਵਿਅਰਥ ਨਹੀਂ ਗਵਾਇਆ।
ਬਿਲਕੁਲ
ਕੁਛ ਕੋਈ ਐਗਜ਼ਮਪਲ ਸੈੱਟ ਕਰੀਏ ਤਾਂ ਕਿ ਆਣ ਵਾਲੇ ਜੋ ਜਨਰੇਸ਼ਨ ਨੇ ਉਹ ਐਗਜ਼ਮਪਲ ਯਾਦ ਕਰਨ।
ਸਹੀ ਗੱਲ ਹੈ ਨਹੀਂ ਯਾਦ ਕਰਦੇ ਨੇ ਹੁਣ ਅਸੀਂ ਵੀ ਤੇ ਦੱਸਦੇ ਈ ਆ ਆਪਣੇ ਛੋਟੇ ਬੱਚਿਆਂ ਨੂੰ ਭੈਣ ਭਰਾਵਾਂ ਨੂੰ। ਕੀ ਸਾਡੇ ਟਾਈਮ ਤੇ ਏਦਾਂ ਆਂਦਾ ਸੀ ਅਸੀਂ ਰੁਪਏ ਦੀ ਚੀਜ਼ ਨਾਲ ਵੀ ਆਪਣਾ ਮਨ ਖੁਸ਼ ਕਰ ਲੈਂਦੇ ਸੀ ਹੁਣ ਤੇ ਉਹ ਵੀਹ ਰੁਪਏ ਨਾਲ ਵੀ ਖੁਸ਼ ਨਹੀਂ ਹੁੰਦੇ।
ਅੱਜ ਕੱਲ ਕੀ ਹੁੰਦੇ ਆ ਮੰਨ ਲਓ। ਬੱਚਿਆਂ ਨੂੰ ਨਾਲ ਲੇਜੋ ਨਾ ਕਿਤੇ ਸ਼ੋਪਿੰਗ ਕਰਾਣ ਵਾਸਤੇ।
ਹਾਂਜੀ।
ਤੇ ਉਹ ਉਹ ਖੁਸ਼ ਹੋ ਕੇ ਨਹੀਂ ਆਂਦੇ। ਉਹ ਕਹਿੰਦੇ ਨੇ ਮੈਨੂੰ, ਇਹ ਚੀਜ਼ ਲੈ ਤੀ ਏ ਕੀ ਮੈਂ ਐ ਨੀ ਲੈਣੀ ਸੀ। ਮੈਂਨੂੰ ਦੂਜੀ ਚੀਜ਼ ਲੈਣੀ ਸੀ।
ਸਈ ਗੱਲ ਐ ਪਰ ਕੋਈ ਨੀ। ਪਰ ਕੋਈ ਨਹੀਂ ਤੁਸੀਂ ਗੱਲ ਕਰਕੇ ਬਚਪਨ ਪੂਰਾ ਹੀ ਯਾਦ ਕਰਾ ਤਾ ਮੈਨੂੰ।
ਹਾਂਜੀ-ਹਾਂਜੀ।
ਚਲੋ ਠੀਕ ਏ ਫੇਰ ਜਲਦੀ ਗੱਲ ਕਰਾਂਗੇ ਹਾਂਜੀ।
ਹਾਂਜੀ-ਹਾਂਜੀ ਸਸ ਸ੍ਰੀ ਕਾਲ ਜੀ ਓਕੇ ਬਾਏ ਜੀ।